ਹੈਲੋ?
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਠੀਕ ਹੋ ਤੁਸੀਂ?
ਤੁਸੀਂ ਸੁਣਾਓ।
ਬਹੁਤ ਵਧੀਆ ਜੀ। ਬਹੁਤ ਵਧੀਆ। ਹਾਂਜੀ ਸਭ ਵਧੀਆ ਜੀ ।ਸਭ ਵਧੀਆ। ਤੁਸੀਂ ਦੱਸੋ ਕੀ ਕਰਦੇ ਸੀ?
ਕੁਛ ਨੀ ਜੀ ਬਸ । ਹੁਣ ਥੋੜੇ ਫਰੀ ਹੋਏ ਸੀ ਸ਼ਾਮ ਦੇ ਟਾਈਮ। ਹੁਣ ਬਸ ਰੂਮ ਵਗੈਰਾ ਸੈਟ ਕੀਤਾ। ਤੇ ਚਾਏ ਵਗੈਰਾ ਪੀਏ। ਫਿਰ ਕੰਮ ਕਰਨਾ ਘਰ ਦਾ। ਹਾਂਜੀ।
ਬਸ ਇਹੀ ਡੇਲੀ ਰੂਟੀਨ ਸਾਡੀ।
ਹਾਂਜੀ।
ਕੱਲ ਬੱਚਿਆਂ ਦੇ ਸਕੂਲ ਖੁੱਲ ਜਾਣੇ ਆ ਤੇ ਹੁਣ ਸਕੂਲ ਦੀ ਰੂਟੀਨ ਹਾਂਜੀ, ਹਾਂਜੀ। ਹਾਂ, ਮੈਂ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਪੁੱਛਣਾ ਸੀਗਾ। ਕੀ ਤੁਸੀਂ ਕੱਪੜੇ ਕਿੱਧਰੋਂ ਸਟਿਚ ਕਰਵਾਉਂਦੇ ਔ।
ਅੱਛਾ, ਮੈਂ ਮੈਂ ਤਾਂ ਜ਼ਿਆਦਾ ਦੇਰ ਦੇਖੋ ਰੇਡੀਮੇਡ ਹੀ ਲੈਂਦੀ ਹਾਂ ਵੈਸੇ ਤੇ ਮੈ ਕੁੁਰਤੀਸ ਵਗੈਰਾ ਹੀ ਜ਼ਿਆਦਾਅਰ ਕਰਨ ਦੀ ਕੋਸ਼ਿਸ਼ ਕਰਨੀ ਆ ਯਾਂ ਰੇਡੀਮੇਡ ਸੂਟ ਹੋ ਗਏ। ਜ਼ਿਆਦਾਤਰ ਤੇ ਇਹੀ ਲੈਂਨਦੇ ਨੇ ਤੇ ਮੇਰੀ ਮੰਮਾ ਰ ਜਿਹੜੇ ਹੈਗੇ ਆ ਉਹ ਬੁਟੀਕ ਵਗੈਰਾ ਤੋਂ ਸਿਲਵਾ ਲੈਂਦੇ ਨੇ।
ਅੱਛਾ ਜੀ।ਠੀਕ ਹੈ ਠੀਕ ਹੈ। ਮੈਂ ਤਾਂ ਪੁੱਛ ਰਹੀ ਸੀ ਕਿਉਂਕਿ ਮੈਂ ਵੀ ਸਿਲਵਾਣੇ ਸੀ ਤੇ ਕੀ ਕਹਿੰਦੇ ਨੇ, ਮੈਨੂੰ ਕੋਈ ਦਿਖ ਨੀ ਰਿਹਾ ਸੀ। ਮੈਂ ਕਿਹਾ ਪੁੱਛ ਪੁੱਛਾਂ ਕਿਸੇ ਨੂੰ, ਤੇ ਤੁਹਾਡਾ ਨੰਬਰ ਮੈਨੂੰ ਦੇਖਿਆ। ਮੈਂ ਕਿਹਾ ਤੁਹਾਨੂੰ ਪੁੱਛਦੀ ਆ ਬੀ ਅਗਰ ਮੈਂ ਸੂਟ ਸਟਿਚ ਕਰਵਾਣੇ ਹੋਣ ਤੇ ਮੈਂ ਕਿੱਧਰੋਂ ਕਰਵਾਵਾਂ?
ਹਾਂਜੀ ਮੇਰੀ ਮੰਮਾ ਤਾਂ ਇਕ ਇੱਧਰ ਹੀ ਗਈ ਹੈ। ਸਾਡੇ ਲੋਕਲ ਗੁਲਮੌਰ ਬੁਟੀਕ ਹੈਗੀ ਆ ।ਉਧਰ ਹੀ ਉਦੋਂ ਸਟਿਚ ਕਰਾਉਂਦੇ ਨੇ। ਹਾਂਜੀ ।ਹਾਂਜੀ ।ਬਾਕੀ ਮੈਂ ਤਾਂ ਜ਼ਿਆਦਾ ਹਾਂਜੀ ਬਹੁਤ ਅੱਛੇ ਸਿਲਦੇ ਨੇ ਜੀ।
ਅੱਛਾ ਜੀ ਠੀਕ ਹੈ ਤੇ ਕੀ ਚੱਲ ਰਿਹਾ ਸੀ? ਤੈਨੂੰ ਪਤਾ ਹੈ ਉਹਨਾਂ ਦਾ?
ਸਟਿਚਿੰਗ ਦੇ ਤਾਂ ਬਹੁਤ ਜਿਆਦਾ । ਮੇਰੇ ਮੰਮਾ ਤੇ ਜਿਹੜੇ ਮੇਨ ਮੇਨ ਸੂਟ ਹੁੰਦੇ ਆ, ਉਹਨਾਂ ਕੋਲ ਹੀ ਸਿਲਵਾਉਦੇ ਆ। ਲਾਈਨਿੰਗ ਵਾਲੇ ਸੂਟ ਦੀ ਸਟਿਚਿੰਗ ਫੋਰਟੀਨ ਹੰਡਰਡ ਲੈਂਦੇ ਨੇ ਉਹ, ਔਰ ਨੋਰਮਲ ਦੀ ਪਤਾ ਨਹੀਂ, ਏਟ ਹੰਡਰਡ। ਪੁੱਛ।
ਅੱਛਾ ਜੀ। ਠੀਕ ਹੈ ਠੀਕ ਹੈ । ਮਤਲਬ ਫਿਰ ਬੁਟੀਕ ਹਾਈ ਹੋਣੀ । ਹਾਈ ਫਾਈ ਹੋਣੀ।
ਹਾਂਜੀ ਹਾਂਜੀ। ਉਹ ਥੋੜੇ ਚਾਰਜਿਸ, ਉਥੋਂ ਫਿਰ ਆਪਾਂ ਕਦੀ ਪਾਰਟੀ ਵਿਅਰ ਸੂਟ ਵਗੈਰਾ ਹੋ ਗਏ ਉਹ ਸਟਿੱਚ ਕਰਾ ਲੈਂਦੇ ਹਾਂ । ਬਾਕੀ ਨੋਰਮਲ ਡੇਲੀ ਯੂਜ ਚ ਤਾਂ ਇੱਥੇ ਸਾਡੇ ਘਰ ਦੇ ਕੋਲ ਇੱਕ ਬੁਟੀਕ ਹੈਗੀ ਆ ਉੱਥੋਂ ਸਟਿਚ
ਅੱਛਾ ਠੀਕ ਹੈ ਜੀ ।ਠੀਕ ਹੈ ।ਠੀਕ । ਤੁਸੀਂ ਜ਼ਿਆਦਾ ਪ੍ਰੈਫਰ ਕਰਦੇ ਹੋ ਕੀ ਤੁਸੀਂ ਰੇਡੀਮੇਡ ਪਾਉਂਦੇ ਹੋ?
ਹਾਂਜੀ ਮੈਂ ਤਾਂ ਦੇਖੋ ਜ਼ਿਆਦਾ ਪ੍ਰੈਫਰ ਰੇਡੀਮੇਡ ਨੂੰ ਹੀ ਜ਼ਿਆਦਾ ਪ੍ਰੈਫਰ ਕਰਨੀ ਆ। ਇੱਕ ਤਾਂ ਸਟਿਚਿੰਗ ਨਹੀਂ ਦੇਣੀ ਪੈਂਦੀ ਔਰ ਬੰਦਾ ਮਿਲ ਜਾਂਦਾ ਹੈ ਅਗਰ ਬੰਦੇ ਨੇ ਜੋਬ ਵਗੈਰਾ ਕਰਨੀ ਇਨਾਂ ਟਾਈਮ ਹੀ ਨੀ ਹੈ ਫਿਰ ਬੰਦੇ ਨੂੰ ਹੁੰਦਾ ਕਿ ਨਵੇਂ ਨਵਾਂ ਕੱਪੜਾ ਜੋਬ ਵਿੱਚ ਪਾ ਕੇ ਜਾਣਾ ਹੈ ਫਿਰ ਬੰਦਾ ਰੇਡੀਮੇਡ ਹੀ ਜ਼ਿਆਦਾ ਪ੍ਰੈਫਰ ਕਰਦਾ।
ਤੁਹਾਡਾ ਸਾਈਜ਼ ਮਿਲ ਜਾਂਦਾ ਹੋਣਾ ਨਾ ਸਾਡਾ ਤੇ ਸਾਈਜ਼ ਹੀ ਨਹੀਂ ਮਿਲਦਾ।
ਅੱਛਾ । ਨਹੀਂ। ਮੇਰਾ ਤਾਂ ਨੋਰਮਲ ਐਲ ਯਾ ਐਕਸਲ ਸਾਇਜ ਮਿਲਦਾ । ਉਹ ਵੀ ਬ੍ਰਾਂਡ ਉੱਤੇ ਡਿਪੈਂਡ ਕਰਦਾ। ਕਈ ਬ੍ਰਾਂਡ ਦਾ ਐਲ ਵੀ ਆ ਜਾਂਦਾ ਹੈ। ਕਈ ਬ੍ਰਾਂਡਸ ਦਾ ਐਕਸਲ ਆਉਂਦਾ ਹੈ । ਹਾਂਜੀ।
ਹੁਣ ਸਾਨੂੰ ਫਰੀ ਸਾਇੰਸ ਆੰਦਾ । ਮੈਂਨੂੰ ਢਬਲ ਐਕਸਲ ਟਰਿਪਲ ਐਕਸਲ ਐਵੇ ਆਉਂਦੇ ਨੇ। ਕਪੜੇ। ਤੇ ਜੇ ਮੈਂ ਟੀ ਸ਼ਟ ਵਗੈਰਾ ਵੀ ਲੈਂਦੀ ਆ, ਮੈਂ ਫਰੀ ਸਾਇੰਸ ਦੇ ਹੀ ਲੈਂਨੀ ਆ। ਅ ਜੈਗਿੰਗ ਵਗੈਰਾ, ਪੈਂਟਸ ਵਗੈਰਾ, ਜੀਨਸ ਵਗੈਰਾ ਇਹ ਵੀ ਮੇਰੀ ਸਾਰੀ ਸਾਰੀ ਫਰੀ ਸਾਈਜ਼ ਵਾਲੀ ਆਉਂਦੀਆਂ, ਤੇ ਮੈਨੂੰ ਉਹ ਸਪੈਸ਼ਲੀ ਮੰਗਉਣੀਆਂ ਪੈਂਦੀਆਂ ਹਣ ਜ ਮੇਰੇ ਕੋਲ ਇੱਕ ਹੀ ਸ਼ੋਪ ਹੈ, ਮੈਂ ਇੱਕ ਸ਼ੋਪ ਆਪਣੀ ਰੱਖੀ ਹੋਈ ਹੈ, ਸਾਡੇ ਇੱਧਰ ਹੈ। ਕੋਚਰ ਕਲੈਕਸ਼ਨ ਤੇ ਉਹਨੂੰ ਹੀ ਹਰ ਦੱਸਦੀ ਆ। ਤੇ ਓ ਮੈਨੂੰ ਮੰਗਵਾ ਵੀ ਦਿੰਦਾ ਏ ਅਗਰ ਉਹਦੇ ਕੋਲ ਨਹੀਂ ਹੈ ਜੇ ਮੈਂ ਹੋਰ ਸ਼ੌਪ ਤੇ। ਕਰਾਂ ਤੇ ਮੈਂ ਅਵ ਸਡਨ ਕਿਧਰੇ ਜਾਣਾ ਹੋਏ ਤੇ ਮੈਂ ਲੈਣ ਜਾਣੀ ਪਵੇ ਤੇ ਮੈਨੂੰ ਕਦੀ ਚੀਜ਼ ਨਹੀਂ ਮਿਲਦੀ।
ਹਾਂਜੀ ਓਹ ਤਾਂ ਦੇਖੋ ਨਾ ਨਾਰਮਲ ਸਾਈਜ਼ ਐਕਸਐਲ ਤਾਂ ਸਭ ਕੋਲ ਮਿਲ ਜਾਂਦਾ ਏ, ਉਸ ਤੋਂ ਉੱਪਰ ਵਾਲੇ। ਪਲੱਸ ਸਾਈਜ਼ ਕਿਸੇ ਕਿਸੇ ਕੋਲੋਂ ਹੀ ਮਿਲਦੇ ਨੇ।
ਕੋਲ ਮਿਲਦੇ ਨੇ ਹਾਂਜੀ ਹਾਂਜੀ ਫਿਰ ਮੈਂ ਜਦ। ਕੋਚਰ ਕਲੈਕਸ਼ਨ ਉਹਨਾਂ ਨੂੰ ਦੱਸਦੀ ਆ ਵੀ ਮੈਨੂੰ ਇਹ ਪ੍ਰੋਬਲਮ ਹੈ। ਮੈਨੂੰ ਸਾਈਜ਼ ਹੀ ਨੀ ਮਿਲਦਾ ਮੈਂ ਜਿੱਥੇ ਫਿਰ ਉਹ ਮੈਨੂੰ ਹਮੇਸ਼ਾ। ਚੀਜ਼ ਮੈਨੂੰ ਚਾਹੀਦੀ ਏ ਮੇਰੀ ਪਸੰਦ ਦੀ। ਉਹ ਮੈਨੂੰ ਚੀਜ਼ ਹਮੇਸ਼ਾ ਲਿਆ ਕੇ ਦਿੰਦੇ, ਚਾਹੇ ਉਹ ਸੂਟ ਵਿੱਚ ਹੋਵੇ ਡਰੈੱਸ ਵਿੱਚ ਹੋਵੇ। ਜੀਨਸ ਵਗੈਰਾ ਹੋਏ, ਟੋਪ ਹੋਏ, ਨਾਈਟ ਸੂਟ ਹੋਏ। ਉਹਨਾਂ ਕੋਲ ਹਰ ਚੀਜ਼ ਮੈਨੂੰ ਮਿਲ ਜਾਂਦੀ ਹੈ। ਮੇਰੇ ਸਾਈਜ ਦੀ। ਬਟ ਇਹ ਕਿ ਮੈਨੂੰ ਪਹਿਲੇ ਉਹਨਾਂ ਨੂੰ ਹਾਂ ਹਾਂਜੀ। ਮੈਨੂੰ ਫਿਰ ਉਹਨਾਂ ਨੂੰ ਦੱਸਣਾ ਪੈਂਦਾ। ਵਨ ਚੀਜ਼ ਅਗਰ ਨਹੀਂ ਵੀ ਹੁੰਦੀ ਨਾ ਤੇ ਉਹ ਮੈਨੂੰ ਕਦੀ ਮਨਾ ਨੀ ਕਰਦੇ । ਵੀ ਹਾਂ ਨਹੀਂ ਸਾਡੇ ਕੋਲ ਹੈ ਹੀ ਨੀ ਤੁਹਾਡੇ ਲਈ ਤੇ ਨਹੀਂ ਉਹ ਕਹਿੰਦੇ ਨਹੀਂ। ਹਮ ਆਪ ਹਮੇ ਦੋ ਦਿਨ ਕਾ ਟਾਈਮ ਦੋ ਤੁਹਾਡੇ ਕੋਲ ਹੋਏਗੀ ਉਹ ਚੀਜ਼ ਉਓਹੀ ਗੱਲ ਹੁੰਦੀ ਹੈ। ਮੈਨੂੰ ਦੋ ਦਿਨ ਬਾਅਦ ਉਹ ਚੀਜ਼ ਮਿਲ ਜਾਂਦੀ ਆ।
ਚਲੋ ਅੱਛੀ ਗੱਲ ਹੈ ਜੀ, ਇੱਕ ਪਰਸਨ ਨਾਲ ਤਾਂ ਕਿਸੇ ਸ਼ੋਪ। ਪ੍ਰੈਫਰ ਤਾਂ ਰੱਖਣਾ ਹੀ ਪੈਂਦਾ ਬੰਦੇ ਨੂੰ ਪਰਮਾਨੈਂਟ, ਕਦੀ ਵੀ ਜ਼ਰੂਰਤ ਪੈ ਜਾਵੇ ਤਾਂ ਬੰਦਾ ਆਨ ਦ ਸਪੌਟ। ਚੀਜ਼ ਲੈ ਲੈਂਦਾ ਉਹਨਾਂ ਦੇ ਕੋਲੋਂ ਨਾ ਬ ਰੇਡੀਮੇਡ ਕਲੋਥ ਰੇਡੀਮੇਡ ਕਲੋਥਸ ਅੱਛੇ ਤਾਂ ਲੱਗਦੇ ਨੇ ਬਟ ਉਹਨਾਂ ਦੀ ਲਾਈਫ ਘੱਟ ਹੁੰਦੀ ਏ।
ਲਾਈਫ ਘੱਟ ਹੁੰਦੀ ਏ ਚਲੋ ਉਹ ਤਾਂ ਕੋਈ ਗੱਲ ਨਹੀਂ ਕਿਉਂਕਿ ਜਿਵੇਂ ਹੁਣ ਅਸੀਂ। ਜੋਬ ਵਾਲੇ ਆ ਡੇਲੀ ਅਸੀਂ ਪਾ। ਫਿਰ ਤਾਂ ਹੰਡ ਜਾਣ ਨਾ ਫਿਰ ਕੋਈ ਦੁੱਖ ਨੀ ਹੁੰਦਾ ਫਿਰ ਇਹ ਤਾਂ ਹਾਂਜੀ ਫ ਉਹ। ਹਾਂ ਦੁੱਖ ਤਾਂ ਲੱਗਦਾ ਏ ਜਦ ਅਸੀਂ ਸੂਟ ਪਾਇਆ ਨੀ ਅੱਜ ਪਾਇਆ ਚੱਲ ਮਹੀਨਾ। ਪਿਆ ਰਹੇ ਫਿਰ ਪਲਿਆ ਫਿਰ ਉਹ ਜਲਦੀ ਖਰਾਬ ਹੋ ਜਾਏ ਨਾ ਫਿਰ। ਕਿ ਹਾਂਜੀ ਚੀਜ਼ ਵਧੀਆ ਨੇ ਯੂਜ਼ ਐਂਡ ਥ੍ਰੋ ਕਰੀਏ ਨਾ ਕਿ ਯੂਜ਼ ਕਰ ਲਿਆ ਚਾਰ ਪੰਜ ਦਿਨ ਪਾ ਲਿਆ ਲਗਾਤਾਰ। ਪਰ ਮਹੀਨਾ ਪਾ ਲਿਆ ਦੋ ਪਾ ਲਏ ਫਿਰ ਕੀ ਕਹਿੰਦੇ ਨੇ।
ਉਹਦੇ ਬਸ ਪੈਸੇ ਵਸੂਲ ਹੋ ਜੇ ਫਿਰ ਤਾਂ ਕੋਈ ਇਸ਼ੂ ਨਹੀਂ ਹੋਊਗਾ। ਤਾਂ ਬਹੁਤ ਅੱਛੇ ਵੀ ਨਿਕਲਦੇ ਨੇ ਰੈਡੀਮੇਡ ਕਲੋਥਸ, ਕਈ ਵਾਰ ਹੁੰਦਾ ਏ ਇੱਕ ਦੋ ਚਾਂਸ ਹੋ ਜਾਂਦਾ ਕਿ ਨਹੀਂ।
ਨਹੀਂ ਮੈਂ ਕੀ ਕਹਿੰਦੇ, ਹੁਣ ਜਿਵੇਂ ਮੇਰੇ ਜਿਵੇਂ ਇੱਕ ਸ਼ੌਪ ਹੈ ਸਾਡੇ। ਮਤਲਬ ਕਿ ਮੇਰੇ ਪੇਕਿਆਂ ਦੇ ਉੱਧਰ ਦਿੱਲੀ 'ਚ। ਤੇ ਉਹਦੇ ਆਪਣੇ ਦਿਓਰ ਦੇ ਵਿਆਹ ਤੇ ਸ਼ੌਪਿੰਗ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਮਤਲਬ। ਮੈਂ ਰੈਡੀਮੇਡ ਸੂਟ ਦਿੱਤੇ ਸੀ ਹੈਵੀ ਵਾਲੇ ਤੇ ਉਹਨਾਂ ਨੇ ਮੈਨੂੰ। ਸੂਟ ਦਿੱਤੇ ਸੀ ਔਰ ਬਹੁਤ ਵਧੀਆ ਫਿਟਿੰਗ ਕਰਵਾ ਕੇ ਦਿੱਤੇ ਸੀ ਔਰ ਉਹਨਾਂ। ਔਰ ਹਰ ਸਾਈਜ਼ ਦੇ ਬਿਲਕੁਲ, ਪਲੱਸ ਸਾਈਜ਼ ਤੋਂ ਲੈ ਕੇ ਛੋਟੇ ਸਾਈਜ਼ ਤੋਂ ਲੈ ਕੇ ਪਲੱਸ ਸਾਈਜ਼ ਤੱਕ। ਹਰ ਚੀਜ਼ ਸੀ ਉਹਨਾਂ ਕੋਲ, ਹਾਂ ਥੋੜ੍ਹੀ ਕਾਸਟਲੀ ਸੀ ਪਰ ਮੈਨੂੰ ਮੇਰੇ ਮਨ। ਪਸੰਦ ਦੀ ਚੀਜ਼ ਮਿਲੀ, ਉਹਨਾਂ ਨੇ ਦਿੱਤੀ ਵੀ ਔਰ ਪੂਰੀ ਮੇਰੀ ਫਿਟਿੰਗ ਵਾਲੀ ਦਿੱਤੀ। ਫਿਟਿੰਗ ਕਰਕੇ ਤੇ ਹਾਂ ਉਹ ਕੱਪੜੇ ਥੋੜ੍ਹੇ ਕਿ ਨਾਮ ਬੜੇ ਵਧੀਆ ਸੀ। ਦੋ ਤਿੰਨ ਵਾਰੀ ਮੈਂ ਪਾ ਚੁੱਕੀ ਆਂ ਪਰ। ਹਾਲੇ ਵੀ ਹੋਏ ਨੇ ਨਵੇਂ ਦੇ ਨਵੇਂ, ਕੇਅਰ ਖੁਦ ਵੀ ਕਰਨੀ ਪੈਂਦੀ ਏ ਨਾ ਥੋੜੀ ਜਿਹੀ। ਜਿੱਦਾਂ ਅਸੀਂ ਹੁਣ ਬਾਰ ਬਾਰ ਡਰਾਈ ਕਲੀਨ। ਅਗਰ ਅਸੀਂ ਪਾ ਰਹੇ ਹਾਂ ਇੱਕ ਸੂਟ ਨੂੰ, ਅਸੀਂ ਦੋ ਵਾਰੀ ਪਾ ਲਿਆ ਫਿਰ ਉਹਨੂੰ।
ਹੈਂਡ ਵਾਸ਼ ਕਰਾਣਾ ਪੈਂਦਾ ਕਈ ਵਾਰ ਵਾਸ਼ ਹੇਲ ਵਾਸ਼ ਕਰਨਾ ਪੈਂਦਾ ਹੈ ਕੱਪੜੇ ਦੇ ਅਕੋਰਡਿੰਗ ਵੋਸ਼ ਕਰਨਾ ਪੈਂਦਾ ਹੈ ਵਿੱਚ ਵਾਸ਼ ਕਰੋ ਜਾਂ ਕਈ ਵਾਰ ਤਾਂ ਟ੍ਰੈਕਲਿੰਗ ਹੀ ਕਰਾਉਣਾ ਪੈਂਦੇ ਨੇ।
ਕਈ ਸੂਟਸ ਐਸੇ ਨੇ ਜੋ ਡਰੈਕਲੀਨ ਨਾਲ ਹੀ ਕਲੀਨ ਹੁੰਦੇ ਨੇ ਔਰ ਉਹ ਮੰਗਦੇ ਹਾਂ ਹਾਂਜੀ ਤੇ ਕਈ ਕੱਪੜੇ ਹੁੰਦੇ ਨੇ ਐਸੇ ਜੋ ਅਸੀਂ ਸ਼ੈਂਪੂ ਨਾਲ ਪਾ ਤਾ ਈਜ਼ੀ ਪਾ ਤਾ।
ਹਾਂਜੀ ਹਾਂਜੀ,
ਕਿ ਅਸੀਂ ਧੋ ਲੈਂਦੇ ਹਾਂ ਹੱਥ ਨਾਲ ਕੋਈ ਮਸ਼ੀਨ ਵਾਲਾ ਕੱਪੜਾ ਨੀ ਐ। ਹੁਣ ਜਿਵੇਂ ਅਸੀਂ ਟੀ ਸ਼ਰਟ ਵਗੈਰਾ ਟੋ ਪ ਵਗੈਰਾ ਅਗਰ ਬ੍ਰੈਂਡ ਦੇ ਲੈਂਦੇ ਆ ਉਹਦੇ ਤੋਂ ਬਕਾਇਦਾ ਲਿਖਿਆ ਹੁੰਦਾ ਡੋਂਟ ਬਲੀਚ ਅਹ ਹੈਂਡ ਵੋਸ਼ ਕਰਨਾ ਵੀ ਹੈ ਹੈਂਡਵੋਸ਼ ਹੈਗਾ ਤੇ ਅਸੀਂ ਹਾਂਜੀ ਹਾਂਜੀ, ਤੇ ਹੁਣ ਉਹਨਾਂ ਨੂੰ ਅਸੀਂ ਕਰਦੇ ਵੀ ਆ ਸੰਭਾਲਣ ਲਈ ਵੀ ਚਲੇ ਥੋੜਾ ਟਾਈਮ। ਵੀ ਥੋੜੇ ਪੈਸੇ ਤਾਂ ਵਸੂਲ ਹੋਣ।
ਬਿਲਕੁਲ ਸਹੀ ਗੱਲ ਹੈ ਜੀ, ਅਗਰ ਅਸੀਂ ਕੱਪੜੇ ਦੀ ਥੋੜ੍ਹੀ ਕੇਅਰ ਕਰੀਏ ਤਾਂ ਫਿਰ ਉਹਦੀ ਲੌਂਗ ਲਾਈਫ। ਹੋ ਜਾਂਦੀ ਹੈ, ਕੇਅਰ ਨਹੀਂ ਕਰਾਂਗੇ ਤਾਂ ਫਿਰ ਤਾਂ। ਜਿੰਨਾ ਮਰਜ਼ੀ ਮਹਿੰਗਾ ਕੱਪੜਾ ਲੈ ਲਓ ਤਾਂ ਇੱਕ ਵਾਸ਼ ਵਿੱਚ ਵੀ।
ਇੱਕ ਵਾਸ਼ 'ਚ ਬੇਕਾਰ ਹੋ ਜਾਂਦਾ, ਹਾਂ ਜੀ ਹਾਂ ਜੀ ਹਾਂ ਜੀ, ਹੁਣ ਮੈਂ ਜਿਵੇਂ ਆਪਣੇ। ਹਾਂ। ਆਪਣੇ ਉਹ ਕੋਟ ਸੈਟ ਵਗੈਰਾ ਲੈਣੇ ਹੁੰਦੇ ਨੇ ਨਾ, ਮੈਨੂੰ ਕਈ ਵਾਰ ਤਾਂ ਮਿਲ ਜਾਂਦਾ ਸਾਈਜ਼। ਵੀ ਤੇ ਕਈ ਵਾਰ ਤੇ ਫਿਰ ਮੈਨੂੰ। ਮ
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ।
ਤੇ ਹੁਣ ਤੇ ਵੈਸੇ ਤੁਹਾਨੂੰ ਦੇਖ ਲੋ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ। ਕਿ ਗੁਲਮੋਹਰ ਵਾਲੀ ਦੀ ਸਟਿਚਿੰਗ ਕਰਨੀ ਐ। ਤੇ ਹੁਣ ਕੀ ਕਹਿੰਦੇ ਨਾ ਉਸੀ ਕਾਰਨ ਨਾ ਮੈਨੂੰ ਵੀ ਸਟਿਚਿੰਗ ਨਾ ਇਧਰ ਬਹੁਤ ਜ਼ਿਆਦਾ ਲੱਗ ਰਹੀ ਆ ਮੇਰੇ ਸਾਈਡ। ਤੇ ਹੁਣ ਮੈਂ ਸੋਚਿਆ ਮਤਲਬ ਕਿ ਪਹਿਲੇ ਤਾਂ ਮੈਂ ਨਾਂਉਦੀ ਸੀ। ਆਪਣੇ ਮਤਲਬ ਕਿ ਅ ਕੁਵਾਰੇ ਟਾਈਮ ਸਟੀਿਚਿੰਗ ਤੇ ਹੁਣ ਮੈਂ ਬੜਾ ਟਾਈਮ ਹੋ ਗਿਆ। ਨੌ ਸਾਲ ਹੋ ਗਏ ਤੇ ਮੈਂ ਭੁਲ ਚੁੱਕੀ ਸੀ ਤੇ ਹੁਣ ਮੇਰੀ ਮਤਲਬ ਇੱਧਰ ਲੋਕ ਕਹਿ ਰਹੇ ਨੇ ਕਿ ਅਗਰ ਤੁਸੀਂ ਚਾਹੁੰਦੇ ਹੋ ਤੁਸੀਂ ਸਿੱਖ ਸਕਦੇ ਹੋ ਜਾਂ।
ਹਾਂਜੀ ਸਹੀ ਗੱਲ।
ਕਿਉਂਕਿ ਘਰੋਂ ਅਸੀਂ ਵਿੇਹਲੇ ਹੋ ਜਾਂਦੇ ਆ ਹਾਂਜੀ ਹਾਂਜੀ ਹਾਂਜੀ,
ਬਹੁਤ ਵਧੀਆ ਸਟਿਚਿੰਗ ਬੰਦਾ ਸਿੱਖ ਲੈਣਾ ਸਟਿਚਿੰਗ ਬਹੁਤ ਵਧੀਆ ਰਹਿੰਦਾ ਬੰਦੇ ਨੂੰ। ਸਟਿਚਿੰਗ ਤਾਂ ਫਰੀ ਪੈਂਦੀਆਂ ਹਨਾ ਨਹੀਂ ਤੇ ਅੱਜ ਕੱਲ ਇਨ ਦਾ ਇਨਾਂ ਦਾ ਤਾਂ ਸੂਟ ਨੀ ਹੁੰਦਾ। ਜਿੰਨੀ ਸਟੀਚਿੰਗ ਦੇਣੀ ਪੈ ਜਾਂਦੀ ਐ।
ਹੁੰਦੀ ਐ ਬਿਲਕੁਲ ਸਹੀ ਕਹਿ ਰਹੇ ਹੋ ਜੀ ਨੋਰਮਲ ਸੂਟ ਅਸੀਂ ਕੋਟਨ ਦਾ ਅਰ ਸੂਟ ਲਿਆਦੇ ਹਾਂ ਨਾ। ਤਿੰਨ ਚਾਰ ਸੌ ਦਾ ਆ ਜਾਏਗਾ ਪੰਜ ਸੌ ਦਾ ਹੱਦ ਪੰਜ ਸੌ ਦਾ ਆ ਜਾਂਦੇ ਤੇ ਓਨੀ ਹੀ ਉਸ। ਹਾਂ, ਹਾਂਜੀ ਹਾਂਜੀ ਨੋਰਮਲ ਸੂਟ ਦੀ ਛੇ ਸੌ ਸੱਤ ਸੌ ਹਾਂਜੀ ਹਾਂਜੀ ਹਾਂਜੀ,
ਤੇ ਉਹਦੇ ਨਾਲ ਬੜੀ ਦਿੱਕਤ ਆਉਂਦੀ ਫਿਰ ਬੰਦਾ ਸੋਚਦਾ ਹਾਏ ਖੁਦ ਨੂੰ। ਹੁਨਰ ਆਂਦਾ ਹੋਏ ਹੁਣ ਖੁੱਦ ਨੂੰ ਆਂਦਾ ਬੰਦਾ ਸੂਟ ਲੈ ਤੇ ਆਪ ਹੀ ਸਿਲ ਕੇ ਪਾ ਲਏ। ਬ ਬੰਦਾ ਆਪਣੇ ਯੋਗ ਹੋਜੇ ਹਾਂ ਹਾਂ।
ਬੰਦਾ ਕਦੀ ਮਾਰ ਨੀ ਖਾਂਦਾ ਫਿਊਚਰ ਵਿੱਚ ਵੈਸੇ ਵੀ ਨਾ ਅੱਜ ਕੱਲ ਫਾਇਦਾ ਹਾਂਜੀ, ਅੱਜ ਕੱਲ ਬਹੁਤ ਟਰੈਂਡ ਈ ਐ ਕੱਪੜੇ ਦਾ ਪਾਰਲਰ ਦਾ ਸੈਲੂਨ ਦਾ। ਸਭ ਤੋਂ ਜ਼ਿਆਦਾ ਪੈਸਾ ਐ ਬਿਜਨਸ ਦੇ ਅੰਦਰ।
ਮੇਰੀ ਸਿਸਟਰ ਆ ਉਹਨਾਂ ਨੂੰ ਸੈਲੂਨ ਦਾ ਆਂਦਾ ਸਾਰਾ ਕੰਮ ਤੇ। ਕਹ ਉਹ ਕਵਾਰੇ ਟਾਈਮ ਵੀ ਕਰਦੇ ਸੀ ਤੇ ਹੁਣ ਉਹਨਾਂ ਦੀ ਮੈਰਿਜ ਹੋ ਗਈ ਹੈ ਹੁਣ ਵੀ ਕਰਦੇ ਆ। ਕਿਉਂਕਿ ਉਹਨਾ ਨੂੰ ਕੋਈ ਰੋਕਣ ਵਾਲਾ ਨੀ ਐ ਉਹਨਾ ਦੇਲੋਂ ਉਸਨੇ ਛੂਟ ਦਿੱਤੀ। ਤੁਹਾਡਾ ਮਨ ਹੈ ਤੁਸੀਂ ਅਗਰ ਫਰੀ ਨਹੀਂ ਬਹਿਣ ਸਕਦੇ ਤੇ ਤੁਸੀਂ ਕਰ। ਸਕਦੇ ਹੋ ਅਸੀਂ ਕੁੱਛ ਨੀ ਕਹਾਂਗੇ।
ਵਧੀਆ ਅੱਜ ਕੱਲ ਤਾਂ ਬਹੁਤ ਜ਼ਰੂਰੀ ਐ ਸਪੋਰਟਿਵ ਹੀ ਹੋਣਾ ਚਾਹੀਦਾ। ਕਿਉਂਕਿ ਅੱਜ ਕੱਲ੍ਹ ਇਨਕਮ ਸੋਰਸ ਨਾ ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅੱਜ ਕਲ ਖਰਚੇ ਵਗੈਰਾ ਨਹੀਂ
ਪਹਿਲਾਂ ਲੋਕ ਹੁੰਦੇ ਸੀ ਜਿਵੇਂ ਚਾਰ ਬੰਦੇ ਬੈਠੇ ਨੇ ਨਾ ਤੇ ਇੱਕ ਬੰਦਾ ਕਮਾ ਰਿਹਾ ਚਾਰ ਲੋਕ ਮ ਰਹੇ ਹੁਣ ਤੇ ਚਾਰ ਲੋਕਾਂ ਮਾਰੇ ਤਾਂ ਵੀ ਨੀ ਪੂਰੀ ਪੈ ਰਹੀ ਐਸਾ ਮਤਲਬ ਕਿ
ਸਹੀ ਗੱਲ ਆ ਬਿਲਕੁਲ ਸਹੀ ਗੱਲ ਹੈ ਜੀ ਅਰ ਚਾਰ ਇੱਕ ਬੰਦਾ ਕਮਾ ਰਿਹਾ ਨਾ ਕਦੀ ਬੰਦਾ ਘਰ ਦੇ ਐਕਸਪੈਂਸ ਕੰਪਲੀਟ ਨਹੀਂ ਕਰ ਸਕਦਾ ਦੋ ਬੰਦੇ ਕਮਾ ਰਹਾ ਤਾਂ ਹੀ ਆਪਣੇ ਬੱਚਿਆਂ ਦਾ ਖਰਚਾ ਬੱਚਾ ਕੱਢ ਸਕਦੇ ਆ
ਹਾਂ ਹਾਂ ਹਾਂ ਕਿਉਂਕਿ ਹੁਣ ਸਕੂਲ ਦੇ ਖਰਚੇ ਬਹੁਤ ਹਨ ਬਿਲਕੁਲ ਸਹੀ ਕਹਿ ਰਹੇ ਹੋ ਜੀ ਬ ਬਿਲਕੁਲ ਸਹੀ ਸਕੂਲ ਦੀ ਫੀਸੀਸ ਹਾਂ ਟਿਊਸ਼ਨ ਫੀਸ ਅਲੱਗ ਹਾਂ ਕਿਉਂਕਿ ਹਰ ਚੀਜ਼ ਐਕਸਪੈਂਸਿਵ ਹੋ ਗ ਹਰ ਚੀਜ਼ ਚਾਹੇ ਤੁਸੀਂ ਉਹ ਖਾਣ ਵਾਲੀ ਚੀਜ਼ ਨੂੰ ਲੈ ਲੋ ਤੁਸੀਂ ਪਾਉਣ ਵਾਲੀ ਚੀਜ਼ ਲੈ ਲਓ ਤੁਸੀਂ ਕਿੱਥੇ ਘੁੰਮਣ ਦੀ ਚੀਜ਼ ਲੈ ਲ ਹਰ ਚੀਜ਼ ਐਕਸਪੈਂਸਿਵ ਹੋ ਗਈ ਐ।
ਬਹੁਤ ਜ਼ਿਆਦਾ ਸਹੀ ਗੱਲ ਐ ਬਿਲਕੁਲ ਤੁਹਾਡੀ ਨਾ। ਬੰਦੇ ਦੇ ਖਰਚੇ ਹੀ ਖਰਚੇ ਬਿਲਕੁਲ ਬਹੁਤ ਜ਼ਿਆਦਾ ਖਰਚੇ ਹੁਣ ਇਹ ਬੱਚਿਆਂ ਦੀ ਹੋਲੀਡੇ।
ਹੁੰਦੀਆਂ ਸੀ ਹਾਂਜੀ ਲੋਕੀ ਪਹਿਲੇ ਸੇਵਿੰਗਸ ਹੁਣ ਨੀ ਹੁੰਦੀਆਂ ਸੇਵਿੰਗਸ।
ਸੇਵਿੰਗਸ ਬਹੁਤ ਮੁਸ਼ਕਿਲ ਹੋ ਗਏ ਉਹੀ ਬਹੁਤ ਅੱਜ ਕਲ ਰਿਟੈਨ ਬੰਦਾ ਕਹਿੰਦਾ ਸਾਰੇ। ਖਰਚੇ ਹੀ ਪੂਰੇ ਹੋ ਰਹੇ ਨਾਹੀ ਬਹੁਤ ਹੈ ਕਿਉਂਕਿ ਇੰਨਾ ਅੱਜ ਕੱਲ ਕੰਮ ਵੀ ਨੀ ਹੈਗਾ ਵਸ ਕਰਕੇ ਕਈ ਵਾਰ ਕੰਮ ਵੀ ਇਨਾ ਡਾਊਨ ਰਹਿੰਦਾ ਬਹੁਤ ਪ੍ਰੋਬਲਮ ਸੇਸ ਕਰਨੀ ਪੈਂਦੀ ਸੀ।
ਮ ਨਾ ਪਹਿਲੇ ਨੋਟਬੰਦੀ ਹੋ ਗਈ ਫਿਰ ਕਰੋਨਾ ਹੋ ਗਿਆ ਤੇ ਕੀ ਕਹਿੰਦੇ ਇਹਨਾਂ ਕਾਰਨ ਵੀ ਹਾਂ ਇਹ ਇਸ ਕਾਰਨ ਬਿਜਨਸ ਵਿੱਚ ਨਾ ਲੋਕਾਂ ਨੂੰ ਬਹੁਤ ਜ਼ਿਆਦਾ ਉਹ ਹੋਈ ਹੈ ਮੁਸ਼ਕਿਲ ਆਈ ਹੈ
ਮੁਸ ਬਿਲਕੁਲ ਸਹੀ ਗੱਲ ਆ ਜੋਬਸ ਵੈਸੇ ਨੀ ਹੈਗੀਆਂ ਹਾਂਜੀ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ